ਸਸ਼੍ਰੀ ਕਾਲ।
ਹਾਂਜੀ, ਸਸ੍ਰੀ ਕਾਲ ਭੈਨ ਜੀ ਹੋਰ ਕਿਵੇਂ, ਠੀਕ ਓ?
ਹਾਂਜੀ, ਠੀਕ ਆ ਜੀ, ਤੂਸੀ ਕਿੱਦਾਂ ਓ?
ਹਾਂਜੀ, ਵਦੀਆ-ਵਦੀਆ ਮੈਂ ਵੀ ਹੋਰ ਸੁਨਾਓ ਹਾਂਜੀ ਘਰ ਸਬ ਠੀਕ ਐ, ਜੀ ਤੂਸੀ ਸੁਨਾਓ, ਏਥੇ ਸਾਰੇ ਠੀਕ ਐ? ਹਾਂਜੀ, ਹੋਰ ਸੁਨਾਓ?
ਬਸ ਕੁੱਛ ਨੀ, ਅ ਬੈਠੇ ਸੀਗੇ, ਗਰਮੀ ਬੋਹਤ ਜਾਦਾ ਹੋਈ ਪਈ ਹੈਗੀ।
ਅੱਛਾ ਓਥੇ ਮੀੰਹ-ਮਾੰਹ ਨੀ ਪੈਂਦੇ?
ਨਹੀਂ ਮੀਂਹ ਨੀ, ਏਦੱਰ ਤਾਂ ਨਾ ਬੱਸ ਬੱਦਲ ਹੋ ਜਾਂਦੇ ਆ, ਹੁਮਸ ਜੀ ਹੋਈ ਪਈ ਆ ਬੋਹਤ ਤ ਜਾਦਾ ਗਰਮੀ ਹੋਈ ਪਈ ਆ ਹਾਂਜੀ, ਹੋਰ ਥੋਡੇ ਇੱਦਰ ਹੋ ਰਏ, ਪੈ ਰਏ ਨੇ ਮੀਂਹ?
ਉੱਥੇ ਤਾਂ ਮੈਂ ਕੈਨੀ ਆ, ਪਾੰਜ-ਛੇ ਦਿਨ ਹੋ ਗਏ ਨੇ, ਦੋ ਦਿਨ ਤਾਂ ਮੀਂਹ ਪੈਨ ਦਾ ਰੇਆ ਵਾ ਕਣੀਆਂ, ਕਣੀਆਂ, ਕਣੀਆਂ ਫੇਰ ਹਾੱਟ ਜਾਂਦਾ ਪਾੰਜ-ਦਾੱਸ ਮਿੰਟ ਫੇਰ ਸਟਾਰਟ ਹੋ ਜਾਂਦਾ।
ਹ
ਹੁਣ ਮਾੜਾ ਜਾ ਬਾੰਦ ਹੋਏਆ ਵਾ, ਪਾੰਜਵੇਂ, ਛੇਵੇਂ ਦਿਨ ਬਾੰਦ ਹੋਏਆ ਅੱਜ।
ਅੱਛਾ, ਫੇਰ ਮਤਲਬ ਕੇ ਮੀਂਹ ਪੈਨ ਦੇ ਨਾਲ ਮੌਸਮ ਠੰਡਾ ਹੋਏਆ ਵੇ ਯਾ ਓਦਾਂ ਈ ਗਰਮੀ ਆ?
ਠੰਡਾ ਹੋਆ, ਐਂ ਲੱਗਦਾ ਵਾ ਵੀ ਪ ਫੈਨ ਵੀ, ਕੂਲਰ ਤਾਂ ਯੂਜ਼ ਈ ਨੀ ਕਰਦੇ ਆਪਾਂ ਤੇ ਬਾਕੀ ਏਸੀ-ਊਸੀ ਤਾਂ ਬਾੰਦੇ ਨੇਗੇ, ਹਾ। ਫੈਨ ਵੀ ਇੰਨਾ ਸਲੋਅ ਤੇ ਕਰਿਆ ਵਾ ਠੰਢ ਜੀ ਲੱਗਦੀ ਆ।
ਅੱਛਾ ਚਲੋ ਫੇਰ ਤਾਂ ਬਹੁਤ ਵਧੀਆ
ਠੰਡਾ ਕੂਲ ਹੋ ਗਿਆ ਵਾ।
ਹਾਂਜੀ ਹਾਂ ਸਾਡੇ ਤਾਂ ਇੱਧਰ ਬਹੁਤ ਗਰਮੀ ਆ
ਪੰਜਾਬ ਚ ਵੀ ਨੀ ਪੈਂਦਾ ਮਾ ਮੀਂਹ ਹਾਂ ਇੱਧਰ ਪੈ ਰਿਹਾ ਇਹ ਸਾਈਡ
ਹਾਂਜੀ- ਹਾਂਜੀ ਬਸ ਇੱਧਰ ਨਾ ਬੱਦਲਾਂ ਦੀ ਗਰਮੈਸ਼ ਬਹੁਤ ਜ਼ਿਆਦਾ ਹੋਈ ਵੀ ਆ
ਹਾਂ ਜਦੋਂ ਉੱਥੇ ਸਟਾਰਟਿੰਗ ਨੂੰ ਮੀਂਹ ਪੈਂਦੇ ਆ ਨਾ ਜਦੋਂ ਗਰਮੀ ਹਟ ਕੇ ਆਉਂਦੀ ਆ ਧੁੱਪ ਧੁੱਪ ਤੋਂ ਬਾਅਦ ਮੀਂਹ ਪੈਣ ਲੱਗ ਜਾਂਦੇ ਆ ਫੇਰ ਬਹੁਤ ਗਰਮੀ ਹੁੰਦੀ ਆ ਦੂਰ ਤਿੰਨ ਦਿਨ ਉਹਦੋਂ ਬਾਅਦ ਫੇਰ ਮੀਂਹ ਪੈਣ ਲੱਗ ਗਿਆ ਫੇਰ ਠੰਡਾ ਹੋ ਜਾਂਦਾ ਵ
ਫੇਰ ਹੋ ਜਾਂਦਾ ਹਾਂਜੀ-
ਹਾਂਜੀ-
ਕੁਛ ਦਿਨਾਂ ਲਈ ਰਾਹਤ ਮਿਲ ਜਾਂਦੀ ਹੈ ਬਸ-
ਹਾਂਜੀ ਤੇ ਇਹਦੇ ਨਾਲ ਫਿਰ ਇਹ ਜਿਹਾ ਕਲਾਈਮੇਟ ਨਾਲ ਨਾ ਪਹਿਲਾਂ ਫੇਰ ਗ ਗਲਾ ਜਿਹਾ ਦੁੱਖ ਦਾ- ਫਿਰ ਸਰਦੀ ਹੋ ਜਾਂਦੀ ਆ। ਫਿਰ ਖੰਘ ਫਿਰ ਬੁਖਾਰ, ਏਦਾਂ ਕਲਾਈਮੇਟ ਚੇਂਜ ਹੋ ਗਿਆ ਨਾ। ਹੁਣ ਅਸੀਂ ਮੈਂ ਤੇ ਮੰਮੀ ਹੁਣ ਚੌਥੇ ਪੰਜਵੇਂ ਛੇ ਦਿਨ ਹੋ ਗਏ ਨੇ ਜਦੋਂ ਤਾਂ ਮੀਂਹ ਸਟਾਰਟ ਹੋਇਆ, ਫਿਰ ਬਿਮਾਰ ਹੋ ਗਏ ਸੀ। ਦਵਾਈ-ਦਵੁਈ ਲੈ ਕੇ ਆਏ ਆ।
ਅੱਛਾ ਜੀ, ਦੱਸੋ ਮੌਸਮ ਇੱਕ ਇਕਦਮ ਜਦੋਂ ਚੇਂਜ ਹੁੰਦਾ ਨਾ ਫੇਰ ਇਹ ਆਪਣੇ ਬੋਡੀ ਤੇ ਇਫੈਕਟ ਪੈਂਦਾ ਹੀ ਪੈਂਦਾ
ਤੇ ਨਾਲ ਉਹ ਸਾਰਾ ਦਿਨ ਉਹ ਪਾਣੀ ਗਿੱਲਾ ਗਿੱਲਾ ਜਿਹਾ ਬਾਹਰ ਵੀ ਨਿਕਲਣ ਨੂੰ ਜੀਅ ਨੀ ਕਰਦਾ ਹਨਾ ਛਿਟੇ ਜੇ ਉੱਡਦੇ ਆ ਨਾ ਗੱਡੀਆਂ ਤੇ ਜਾ ਸਕਦੇ ਆ ਕਿਤੇ ਉੱਤੋਂ ਕਨੀਆਂ ਕਣੀ ਉਹ ਗਿੱਲਾ ਜਿਹਾ ਗਿੱਲ ਗਿੱਲਾ ਜਿਹਾ ਹੋ ਜਾਂਦਾ ਨਾ ਫੇਰ ਹੋਰ ਵਧੀਆ ਨਹੀਂ ਲੱਗਦਾ ਸਿਰ ਗਿੱਲਾ ਹੋ ਜਾਂਦਾ। ਕੱਪੜੇ ਬਿਮਾਰ ਤਾਂ ਹੋਣਾ ਹੀ ਆ ਵੈਸੇ ਜਿਹੜਾ ਕੰਮ ਆ ਕਰਨਾ ਵੀ ਪੈਂਦਾ ਮੰਮੀ ਵੀ
ਫਿਰ ਜਾ ਹਾਂਜੀ ਹਾਂ ਜਾਣਾ ਪੈਂਦਾ ਆਪਾਂ ਨੂੰ। ਕਿਤੇ ਨਾ ਕਿਤੇ ਚਾਹੇ ਮੀਂਹ ਪਵੇ, ਚਾਹੇ ਗਰਮੀ ਹੋਵੇ, ਜੋ ਆਪਾਂ ਨੂੰ ਕੰਮ ਆ ਕਾਰਨੇ ਆ ਉਹ ਕਰਨੇ ਈ ਪੈਂਦੇ ਨੇ ਗੇ।
ਉਹ ਤਾਂ ਘਰੇ ਨੀ ਮਿਲਣਗੀਆਂ ਜਿਹੜੀ ਆਪਾਂ ਦੁਕਾਨ ਤੋਂ ਚੀਜ਼ਾਂ ਲੈਣੀਆਂ ਨੇ।
ਹਾਂਜੀ ਜਾਣਾ ਈ ਪੈਣਾ ਬਿਲਕੁਲ ਹਾਂਜੀ।
ਹੋਰ ਤੁਸੀਂ ਰੋਟੀ ਪਾਣੀ ਖਾ ਲਈ ਆ?
ਹਾਂਜੀ ਖਾ ਲਿਆ ਜੀ ਬੇਟੇ ਨੂੰ ਲੈ ਕੇ ਆਈ ਸੀ ਸਕੂਲ ਚੋਂ ਤੇ ਫੇਰ ਬਸ ਉਹਨੂੰ ਖਾਣਾ ਵਗੈਰਾ ਖਿਲਾਇਆ ਫੇਰ ਮੈਂ ਵੀ ਖਾ ਲਿਆ ਉਹਦੇ ਨਾਲ ਈ।
ਕਿੰਨਾ ਵੱਡਾ ਓਮ
ਬੇਟਾ ਮੇਰਾ ਗਿਆਰਾਂ ਸਾਲ ਦਾ ਏ।
ਅੱਛਾ, ਤੇ ਕੁੜੀ?
ਗੁੜੀਆਂ ਮੇਰੀਆਂ ਦੋ ਨੇ ਗੀਆ ਜੀ। ਹੈ ਨਹੀਂ ਨਹੀਂ ਉਸ ਤੋਂ ਬੜੀਆਂ ਨੇ ਏਹ ਛੋਟਾ ਐ। ਹਾਂਜੀ ਕੋਲਜ ਇੱਕ ਹਾਂਜੀ ਇੱਕ ਬੇਟੀ ਕੋਲਜ ਜਾਂਦੀ ਆ ਔਰ ਦੂਸਰੀ ਸਕੂਲ ਦੇ ਵਿੱਚ ਜਾਂਦੀ ਐ ਉਹ ਟੈਂਨਥ ਚ ਪੜ੍ਹਦੀ ਆ।
ਅੱਛਾ-ਅੱਛਾ।
ਹਾਂਜੀ ਹੋਰ ਥੋਡੇ ਬੱਚੇ ਹਾਂਜੀ ਮੁੰਡਾ ਮੇਰਾ ਗਿਆਰਾਂ ਸਾਲ ਦਾ ਏ ਕੁੜੀ ਇੱਕ ਮੇਰੀ ਉੱਨੀ ਸਾ ਸਾਲ ਦੀ ਐ, ਦੂਸਰੀ ਮੇਰੀ ਪੰਦਰਾਂ ਸਾਲ ਦੀ ਐ। ਚਾ ਚਾਰ-ਚਾਰ ਸਾਲ ਦਾ ਗੈਪ ਆ ਬੱਚਿਆਂ ਚ।
ਅੱਛਾ ਜੀ।
ਹਾਂਜੀ ਤੁਹਾਡੇ ਕਿੰਨੇ ਬੱਚੇ ਨੇ?
ਸਾਡੇ ਨੀ, ਮੇਰੀ ਭੈਣ ਦੇ ਆਏ ਸੀਗੇ, ਹੁਣ ਉਹ ਗਏ ਨੇ ਉੱਥੇ ਹੂ ਹਜ਼ੂਰ ਸਾਹਿਬ ਮੱਥਾ ਟੇਕਣ।
ਅੱਛਾ।
ਬਾਕੀ ਫੇਰ ਅੰਮ੍ਰਿਤਸਰ, ਫੇਰ ਏਧਰ ਨਾਲ ਜਿਹੜੇ ਐਇਤਿਹਾਸੀਕ ਗੁਰਦੁਆਰੇ ਨੇ ਉੱਥੇ।
ਤੂੰ ਗਏ ਨੇ ਸਾਰੀਆਂ
ਨਹੀਂ ਆਪਣੇ ਆਏ ਸੀਗੇ ਘਰ, ਛੁੱਟੀਆਂ ਤੋਂ ਬਾਅਦ ਇੱਥੇ ਈ ਕੱਟੀਆਂ ਨੇ ਛੁੱਟੀਆਂ।
ਅੱਛਾ ਜੀ।
ਤੇ ਬਾਕੀ ਫੇਰ ਹੁਣ ਸਕੂਲ ਸਟਾਰਟ ਹੋਣ ਲਾਗ ਗਏ, ਤੇ ਚਲੇ ਗਏ ਉੱਥੇ ਉਹਨਾਂ ਦੇ
ਕੱਲ ਮੋਸਟਲੀ ਸਕੂਲ ਖੁੱਲ ਗਏ ਸਭ ਦੇ।
ਹਾਂਜੀ ਫੇਰ ਉਹ ਕੀ ਕਰਦੇ ਨੇ, ਜਦੋਂ ਉੱਥੇ ਪਹੁੰਚ ਗਏ ਨਾ ਫੇਰ ਕਰਦੇ ਨੇ ਅੱਗੇ ਟਾਈਮ ਕੱਢ ਦਿੰਦੇ ਨੇ ਕਹਿੰਦੇ ਨਹੀਂ, ਇਹ ਤਾਂ ਕਹਿੰਦੇ ਨੇ ਵੀ ਨਈ-ਨਈ ਹਾਂ ਹੁਣ ਤਾਂ ਹੋਰ ਛੁੱਟੀਆਂ ਹੋ ਗਈਆਂ, ਪਾਣੀ ਆਉਂਦਾ ਕਦੇ ਕੀ-ਕੀ ਬਹਾਨਾ ਲਾ ਦਿੰਦੇ ਜਦੋਂ ਏ ਘਰੇ ਹੁੰਦੇ ਨੇ, ਤੋ ਉਦੋਂ ਛੁੱਟੀਆਂ ਦਾ ਐਲਾਨ ਨਹੀਂ ਕਰਦੇ ਬਾਅਚੋਂ ਕਹਿੰਦੇ ਨੇ।
ਬਸ ਕਈ ਵਾਰ ਅ ਹਾਂਜੀ, ਕਈ ਵਾਰ ਨਾ ਹੁੰਦੇ ਆ ਅ ਸਾਡੇ ਨਾਲ ਵੀ ਇਕ ਏਸੇ ਤਰ੍ਹਾਂਹ ਈ ਹੋਇਆ ਸੀ, ਜਿਵੇਂ ਆ ਲ ਲਾ ਲਾਸਟ ਚਿਰ ਦੀ ਗੱਲ ਐ, ਜਿਵੇਂ ਅਸੀਂ ਨਾ ਵਾਪਿਸ ਆਉਣਾ ਸੀਗਾ ਆਪਣੇ ਪਿੰਡ, ਤਾਂ ਕੀ ਹੋਇਆ ਅਸੀਂ ਕਿਹਾ ਵੀ ਕੱਲ ਨੂੰ ਸਕੂਲ ਖੁੱਲਣੇ ਆ, ਬਸ ਤਿਆਰੀ ਕਰਨੀ ਸਾਰੀ, ਵੀ ਚੱਲਦੇ ਆ, ਅਸੀਂ ਹਲੇ ਰਸ ਤੇ ਜਾ ਰਹੇ ਸੀ, ਰਸਤੇ ਚ ਮੈਸੇਜ ਆਇਆ ਕਿ ਕੱਲ ਨੂੰ ਸਕੂਲ ਛੁੱਟੀਆਂ ਅ ਅੱਗੇ ਵਧਾ ਤੀਆਂ ਉਹ ਅਸੀਂ ਹਾਂਜੀ ਅਸੀਂ ਉੱਥੇ ਕ ਤੱਕ ਪਹੁੰਚ ਗਏ, ਨਾ ਤਾਂ ਵਾਪਸ ਜਾਣ ਜੋਗੇ ਸੀਂ ਨਾ ਅੱਗੇ ਹਨਾ ਬਸ ਫੇਰ ਸਭ ਵਿੱਚ ਵਿਚਾਲੇ ਫਸ ਅਸੀਂ ਕਿਹਾ ਵੀ ਚਲੋ ਹੁਣ ਤਾਂ ਅੱਜ ਨੀ ਤਾਂ ਪਰਸੋਂ ਨੂੰ ਵੀ ਜਾਣਾ ਈ ਜਾਣਾ ਜੋ ਫੇਰ ਹੋਣਾ ਵੀ ਚਲੇ ਈ ਜਾਂਨੇ ਆ ਬਸ, ਦਬਾਰਾ-ਦਬਾਰਾ ਤਿਆਰੀ ਕਰਨੀ ਬੱਚਿਆਂ ਨਾਲ ਬਹੁਤ ਔਖੀ ਲੱਗਦੀ ਆ।
ਨਈ ਨਾਲੇ ਫੇਰ ਦਿਲ ਵੀ ਨੀ ਕਰਦਾ ਜਾਣ ਨੂੰ, ਇੱਕ ਵਾਰ ਆਜੋ ਨਾ ਫੇਰ ਐਂ ਲੱਗਦਾ ਵੀ ਰਹੀਏ। 'ਤੇ ਉਹ ਮ ਮੇਰੀ ਭੈਣ ਵੀ ਕਹਿ ਰਹੀ ਸੀਗੀ, ਮੈਂ ਕਹਿੰਦੇ ਬੱਚੇ ਨੂੰ ਮੁੰਡਾ ਵੀ ਕਹਿ ਰਿਹਾ ਸੀ ਕੁੜੀ ਵੀ ਉਹਦੀ ਕਹਿੰਦੇ ਦਿਲ ਨੀ ਕਰਦਾ ਹੁਣ ਜਾਣ ਨੂੰ, ਮੈਂ ਕਿਹਾ ਫੇਰ ਤੁਸੀਂ ਏ ਏਥੇ ਈ ਆਜੋ। ਇੱਥੇ ਨਾਲੇ ਨਵਾ, ਇੱਥੇ ਆਪਣੇ ਇੱਥੇ ਏਰੀਆ ਮਹਾਰਾਸ਼ਟਰ ਦਾ ਬਹੁਤ ਵਧੀਆ ਵਾ, ਐਵੇਂ ਨੀ ਗਾ ਇੱਥੇ ਤਾਂ ਆਪਣੇ ਚਲਦੇ-ਫਿਰਦੇ ਜਾਣ ਹੋਵੇ, ਪਛਾਣ ਹੋਵੇ ਨਾ ਹੋਵੇ ਜੋ ਮਰਜ਼ੀ ਆਪਣੇ ਨਾਂਲ ਗੱਲ ਕਰ ਲੈਂਦੇ।
ਅੱਛਾ ਈ।
ਦਾ ਇਥੇ ਮਾਹੌਲ ਵੀ ਏਦਾਂ ਵਾ, ਵੀ ਪੰਜਾਬ 'ਤੇ ਜਿਵੇਂ ਛੇ-ਸੱਤ ਵਜੇ ਰੋਟੀ ਖਾ ਕੇ ਪੈ ਜਾਂਦੇ ਨੇ ਬਸ ਉੱਥੇ ਪਿੰਡਾਂ ਸਾਈਡ 'ਤੇ, ਅਹ ਸਿਟੀਆਂ ਦਾ ਵੀ ਕੋ, ਹਾਂਜੀ। ਕੁੜੀਆਂ ਵੀ ਉੱਥੇ ਜਾ ਨੀ ਸਕਦੀਆਂ ਰਾਤ ਨੂੰ, ਪਰ ਏਥੇ ਅਸੀਂ ਤੁਹਾਨੂੰ ਦੱਸਾਂ ਦੀਦੀ ਅਸੀਂ ਬਾਰਾਂਹ, ਇੱਕ, ਸਾਢੇ ਬਾਰਾਂਹ, ਡੇਢ ਦੋ ਵਜੇ ਵੀ ਅਸੀਂ ਗੇੜਾ ਲਾ ਆਨੇ ਆ। ਕੋਈ ਐਵੇਂ ਡਰ ਨੀ ਗਾ, ਕੁਛ ਵੀ ਨੀ, ਇੱਥੇ ਮਾਹੌਲ ਬਹੁਤ ਵਧੀਆ ਵਾ।
ਫੇਰ ਤਾਂ ਬਹੁਤ ਵਧੀਆ, ਆਪਣੇ ਤਾਂ ਦੇਖੋ ਏਧਰ ਪੰਜਾਬ ਦੇ ਵਿੱਚ ਇੰਨਾ ਮਾਹੌਲ ਖ਼ਰਾਬ ਆ ਜਿਵੇਂ-ਜਿਵੇਂ ਨਿਊਜ਼ ਸੁਣਦੇ ਆ
ਹਾਂ ਨਾ ਹੁਣ ਇੱਕ ਨਿਊਜ਼ ਆਈ ਆ ਕੁੜੀ ਦੀ, ਚਾਰ ਸਾਲ ਦੀ ਕੁੜੀ ਆਂ ਕਿੰਨੇ ਗੰਦੇ ਆਂਦੇ ਲੋਕਾਂ ਦੇ ਵਿਚਾਰ ਨੇ ਆਏ। ਬੱਚਾ ਛੋਟੀ ਜੀ ਕੁੜੀ ਆ ਕਿੰਨਾ ਏ ਗ਼ਲਤ ਕੰਮ ਕਿੰਨਾ।
ਇੱਕ-ਇੱਕ ਦੇਖੋ ਇੱਕ ਤੇਰਾਂ ਸਾਲ ਦੀ ਕੁੜੀ ਨਾਲ ਵੀ ਹੋਇਆ ਨਾ ਹੁਣੇ।
ਹਾਂਜੀ ਹਾਂ ਤੇਰਾਂ ਸਾਲ ਦੀ ਕੁੜੀ ਸੀ ਇੱਕ ਚਾ ਇੱਕ ਚਾਰ ਦੀ ਨਾਲ ਹੋਇਆ ਇੱਕ ਤੇਰਾਂ ਸਾਲ ਦੀ ਸੀ। ਉਹ 'ਤੇ ਬੱਤੀ ਬੰਦੇ ਸੀਗੇ ਬੱਤੀ ਜਣੇ।
ਹਾਂਜੀ।
ਸੁਣ ਕੇ ਵੀ ਕਿੱਡਾ ਬੁਰਾ ਲੱਗ
ਬੋਤ-ਬੋਤ ਡਰ ਲੱਗਦਾ ਮੈਂ ਨਾ ਖੁਦ ਮਤਲਬ ਕਿ ਮੇਰੀ ਜਿਹੜੀ ਸੋਚ ਐ ਨਾ ਐਵੇਂ ਮੈਂ ਆਪਣੇ 'ਤੇ ਗੱਲ ਲਿਆਉਂਣੀ ਆ ਜਿਵੇ ਹੁਣ ਮੇਰੀ ਬੇਟੀ ਆ ਪਹਿਲਾਂ ਹੋਸ ਟਲ ਦੇ ਵਿੱਚ ਸੀਗੀ 'ਤੇ ਫੇਰ ਹੁਣ ਉਹ ਇਸ ਵਾਰ ਉਹਨੇ ਦੋ ਸਮੈਸਟਰ ਹੋਸਟਲ 'ਚ ਰੀ ਰਹਿ ਕੇ ਕੀਤੇ ਨੇ ਤੀਸਰਾ ਸਮੈਸਟਰ ਉਹਨੇ ਕਿਹਾ ਕੇ ਮੰਮਾ ਮੈਂ ਅਪ ਡਾਊਨ ਕਰ ਲੂਗੀ 'ਤੇ ਉਹ ਅਪ ਡਾਊਨ ਕਰ ਲੱਗੇ ਆ ਉਹਨੂੰ ਮੈਂ ਕਹਿੰਨੀ ਆ ਕਿ ਬੇ ਈ ਲੋਕੇਸ਼ਨ ਲਾ ਕੇ ਭੇਜੇ ਉਣ ਡੇਲੀ ਲੋਕੇਸ਼ਨ ਲਾ ਕੇ ਜਾਂਦੀ ਆਗੀ ਪਰ ਫੇਰ ਵੀ ਮੈਨੂੰ ਮੈਂ ਉਹਨੂੰ ਕਹਿੰਨੀ ਹੁੰਨੀ ਆ ਕਿ ਜਾਣਾ। ਤਾਂ ਬੇਟਾ ਤੁਸੀਂ ਨਾ ਮਤਲਬ ਧਿਆਨ ਨਾਲ ਜਾਣਾ ਕਿਸੇ ਨਾਲ ਟੱਚ ਨੀ ਹੋਣਾ ਇੱਕ ਨਾ ਦੇਖਿਓ ਹੁਣ ਬੜਾ ਉਹ ਚੱਲਿਆ ਇੰਜੈਕਸ਼ਨ ਲਗਾ ਦਿੰਦੇ ਨੇ ਅਹ ਪਤਾ ਵੀ ਨੀ ਲੱਗਦਾ ਪੇਨ ਨੀ ਹੁੰਦਾ। 'ਤੇ ਉਹ ਫੇਰ ਆਪਣੇ ਮਤਲਬ ਕੇ ਆਪਣੇ ਕੋਲ ਕੋਈ ਪਰਸ ਆ ਕੁਛ ਵੀ ਆ ਹਨਾ ਆਪਣੇ ਤੋਂ ਫੜ ਲੈਣਗੇ ਈਜ਼ਲੀ ਚੋਰੀ ਕਰ ਲੈਂਦੇ ਨੇਗੇ ਉਹ 'ਤੇ ਪਤਾ ਵੀ ਨੀ ਚੱਲਦਾ।
ਉਹ ਕੀ ਕਰਦੇ ਆ ਜੇ ਕੋਈ ਬਾਈਕ 'ਤੇ ਆ ਜਾਂ ਸਕੂਟੀ 'ਤੇ ਆ ਹਨਾ ਜੀ। ਟੱਚ ਕੀਤੇ 'ਤੇ ਫੇਰ ਨਾ ਇ ਕ ਸੂਈ ਜੀ ਲਾ ਦਿੰਦੇ ਸੀਟ 'ਤੇ ਆਪਾਂ ਇੱਥੋਂ ਉੱਥੇ ਗੱਡੀ ਲਾ ਕੇ ਚਲੀ ਜਾਈਏ ਨਾ ਉਹ ਦੀਂਦੀ ਵੀ ਨੀ ਉਦੋਂ 'ਤੇ ਆਪਾਂ ਬਹਿ ਗਏ ਨਾ ਉਹ ਕਾਹ ਦਾ ਇੰਜੈਕਸ਼ਨ ਤਾਂ ਰੱਬ ਜਾਣੇ। ਉਹ ਲੋਕਾਂ ਨੇ ਕਿਉ, ਹਾਂ। ਹਾਂਜੀ ਹਾਂ ਕਦੇ ਵੀ ਆਪਣੀ ਗੱਡੀ 'ਤੇ ਬ ਹੂੰ।
ਅੱਛਾ ਜਿਸ ਤਰਾਂ ਏ ਵੱਡੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੋਏਗਾ ਨਾ।
ਹੂੰ ਨਾ ਮੈਂ ਤਾਂ ਇੱਥੇ ਸ ਆਪਣਾ ਈ ਪੰਜਾਬ ਸਾਈਡ ਐਮ ਪੀ ਸਾਈਡ, ਯੂ ਪੀ ਸਾਇਡ ਇੱਥੇ ਦੇ ਨਿਊਜ਼ ਆ ਨਾ ਆਪਣੇ ਫੋਨ 'ਤੇ ਬਹੁ ਕੁਛ ਆ ਜਾਂਦਾ। ਬਾਕੀ ਆਪਾਂ ਮੈਂ ਤੁਹਾਨੂੰ ਇੱਕ ਗੱਲ ਕਹਿੰਨੀ ਆ ਵੀ ਜਦੋਂ ਵੀ ਆਪਾਂ ਕਿੱਥੇ ਜਾਣਾ-ਆਣਾ। ਠੀਕ ਆ ਆਪਣੇ ਬੱਚੇ ਸਟਰੋਂਗ ਨੇ ਪਰ ਕੁੜੀ ਵੀ ਆ ਅਪਣੇ ਏ ਜੀ ਹੋਵੇ ਨਾ ਸਾਹਮਣੇ ਆਲੇ ਦਾ ਅੱਖ ਚੱਕ ਕੇ ਦੇਖਣ ਦਾ ਤਾਂ ਦੂਰ ਦਾ ਈ ਆ ਪਿਸਤ ਬੋਤ ਸਟ੍ਰਿਕ ਹੋਵੇ ਨਾ ਬੰਦੇ ਨਾ ਆਪਦੇ ਅੱਖਾਂ ਨਾਲ ਹੀ ਡਰ ਜਾਂਦੇ ਨੇ, ਆਪਾਂ ਦੁਨੀਆਂ ਘੁੰਮਣਾ। ਇਹ ਡਰ- ਡਰ ਕੇ ਥੋੜੀ ਕੁੜੀਆਂ,
ਸਹੀ ਗੱਲ ਹੈ ਸਹੀ ਗੱਲ ਹੁਣ ਦੇਖੋ ਬੱਚਿਆਂ ਨੇ ਪੜਨਾ ਲਿਖਣਾ ਜੋਬ ਵੀ ਕਰਨੀ ਆ। ਬਾਹਰ ਜਾਣਾ ਹਨਾ ਤੇ ਖੁਦ ਛੋਟੇ ਨੇ ਹਾਂਜੀ। ਫੇਰ ਘਰੇ ਬੈਠਿਆਂ ਨੂੰ ਹੀ ਅਹ ਐਂ ਘਰ ਦੇ ਵਿੱਚ ਦਿਮਾਗ ਕੰਮ ਵੀ ਕਰਨੇ ਹੁ- ਦੇ ਨੇ ਦਿਮਾਗ ਬੱਚਿਆਂ ਚ ਹੁੰਦਾ ਬਾਹਰ, ਤਾਂ। ਇੰਨਾ ਫਿਕਰ ਲੱਗਿਆ ਰਹਿੰਦਾ ਵੀ, ਕਿਵੇਂ ਬੱਚਾ ਜਾਊਗਾ ਕਿਵੇਂ ਆਊਗਾ ਹਾਈ ਕੋਈ। ਟੱਚ ਨਾ ਹੋ ਜੋ, ਕੋਈ ਇੰਜੈਕਸ਼ਨ ਨਾ ਲਾ ਦੇ, ਬੇਟੀ ਮੇਰੀ ਉੱਨੀ ਸਾਲ ਦੀ ਐ।
ਅੱਛਾ, ਫੇਰ ਵੀ ਚਲੋ ਇੰਨੀ ਕੋਈ ਬੜੀ ਨੀਗੀ ਫੇਰ ਵੀ। ਚਲੋ ਬੱਚੇ ਨੂੰ, ਹਾਂ। ਪਰ ਮੈਂ ਇੱਕ ਹੀ ਕਹਿੰਦੀ ਹਾਂ, ਜਿੱਥੇ ਆਪਾਂ ਵਧੀਆ ਨਾ, ਆਪਾਂ ਸਹੀ ਆਂ ਨਾ ਸਾਰੀ ਦੁਨੀਆ ਆਲ ਇੰਡੀਆ। ਘੁੰਮੇ ਆਓ, ਪਰ ਇਹ ਜਿਹੀ ਗੰਧ ਤਾਂ ਹਰੇਕ ਪਾਸੇ ਬੜਿਆ ਹੋਇਆ ਦੱਸੋ। ਕਿੰਨੇ ਗੰਦੇ ਲੋਕਾਂ ਦੀ-
ਬਿਲਕੁਲ ਬਿਲਕੁਲ ਮੈਂ ਬੇਟੀ ਨੂੰ ਇਹੀ ਗੱਲ ਕਹੀਏ, ਮੈਂ ਕਿਹਾ ਬੇਟਾ ਤੁਸੀਂ ਧਿਆਨ ਨਾਲ ਜਾਣਾ ਐ ਕਰਨਾ। ਤਾਂ ਬੇਟੀ ਕਹਿੰਦੀ, ਨਹੀਂ ਮੰਮੀ ਕੋਈ ਗੱਲ ਨੀ ਵੀ। ਜੇ ਮੇਰੇ ਕਰਮਾਂ ਦੇ ਵਿੱਚ ਕੋਈ ਵਾਰਦਾਤ ਲਿਖੀ ਹੋਈ ਹੈ, ਤਾਂ ਉਹ ਹੋ ਕੇ ਰਹਿਣੀ ਆ, ਓਹ ਹੋ ਕੇ ਕੋਈ ਰੋਕ ਨੀ ਸਕਦਾ ਗਾ ਹਨਾ। ਵੀ ਜੇ ਨਹੀਂ ਲਿਖੀ। ਲਿਖੀ ਹੋਈ ਤਾਂ ਮੈਂ ਮਤਲਬ ਜਿਵੇਂ ਮਰਜ਼ੀ ਚੱਲੀ ਜਾਵਾਂ, ਆ ਜਾਵਾਂ ਕੁੱਛ ਵੀ ਨੀ ਹੁੰਦਾ, ਤੁਸੀਂ ਟੈਨਸ਼ਨ ਨਾ ਲਿਆ ਕਰੋ। ਪਰ ਫੇਰ ਵੀ ਹੈਨਾ ਹੋਈ ਜਾਂਦੀ ਹੈ ਟੈਨਸ਼ਨ ਤਾਂ ਆਪਾਂ ਨੂੰ, ਆਪਾਂ ਮਾਵਾਂ ਹਨਾ। ਹਾਂਜੀ, ਨਿਊਜ਼ ਦੇਖਦੇ ਆਂ, ਸੁਣਦੇ ਹਾਂ।
ਕੁਛ ਵੀ ਕਰੇ, ਆਪਣਾ ਜਬ ਤੱਕ ਘਰੇ ਨਹੀਂ ਆਏ ਨਾ ਬੱਚਾ ਤਾਂ ਧਿਆਨ ਹੋ।
ਹਾਂਜੀ, ਆਹ ਹੁਣ ਪਿੱਛੇ ਜੇਕਰ ਦੇਖੋ। ਉਹ ਇੱਕ ਤੁਸੀਂ ਨਿਊਜ਼ ਸੁਣੀ ਕਿ ਨੌ ਕੁੜੀਆਂ ਗਾਇਬ ਕਰ ਲਈਆਂ ਰੋਡ ਤੇ ਖੜੀਆਂ।
ਬੜੀਆਂ ਬੜੀਆਂ ਚੰਡੀਗੜ੍ਹ ਸਾਈਡ ਦੀਆਂ, ਪੰਜਾਬ ਦੀਆਂ ਹਾਏ ਹਾਏ, ਉਹ ਵੀ ਨੌਕਰੀ ਜੋਬ। ਜੌਬ ਕਰਦੀਆਂ ਕਿੰਨੀਆਂ ਕੁੜੀਆਂ ਫੜੀਆਂ ਨੇ ਬੜੀਆਂ।
ਹਾਂਜੀ, ਉਹੀ ਤਾਂ ਹੈ। ਹਾਂਜੀ ਹਾਂਜੀ ਮੈਂ ਵੀ ਦੇਖੀ ਸੀਗੀ, ਐਵੇਂ ਬਹੁਤ ਡਰ ਲੱਗਦਾ ਨਾ ਦੁਨੀਆਂ ਦੀਆਂ। ਖ਼ਬਰਾਂ ਸੁਣ ਕੇ ਤਾਂ ਐ ਹੁੰਦਾ, ਕਿ ਬੱਚਿਆਂ ਨੂੰ ਬਾਹਰ ਹੀ ਨਾ ਕੱਢੀਏ ਹਾਂਜੀ ਹਾਂਜੀ।
ਕਲ ਯੁੱਗ ਨਾਲੇ ਇਹ ਦੁਨੀਆਂ ਦਾ ਅੰਤ ਆ ਹੁਣ। ਇਹ ਜਿਹੜੇ ਆ, ਰੱਬ ਦੇ ਨਾਲ। ਗਿਆ ਉਹਦਾ ਬਚਾਵ ਆ, ਬਾਕੀ ਤਾਂ ਸਾਰਿਆਂ ਰੁੜ ਜਾਣਾ ਵਾ।
ਹਾਂਜੀ ਹਾਂਜੀ, ਹਾਂ ਭੈਣ ਜੀ ਮੇਰੇ ਖਿਆਲ ਚ ਕੋਈ। ਆ ਗਿਆ ਮੇਰੇ ਕੋਲੇ, ਮੈਂ ਕਾਲ ਕੱਟ। ਕਟਣ ਲੱਗੀ ਆ ਨਾ, ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ, ਜੀ ਓਕੇ। ਹਾਂ